ਹਾਂਜੀ ਹੋਰ ਕੀ ਹਾਲ ਚਾਲ ਹੈ? ਹ ਹੋਰ ਫੈਮਲੀ ਸਭ ਠੀਕ ਠਾਕ?
ਹਾਂਜੀ
ਅੱਛਾ ਵੈਸੇ ਚੀਜ਼ ਅੱਜ ਤੁਹਾਨੂੰ ਮੈਂ ਦੱਸਣੀ ਸੀਗੀ ਕਿ ਜ਼ਿੰਦਗੀ। ਜ਼ਿੰਦਗੀ ਚ ਅਗਰ ਅਸੀਂ ਜੀਣਾ। ਤੇ ਸਾਨੂੰ ਪ੍ਰੋਬਲਮਸ ਵੀ ਆਉਣਗੀਆਂ। ਬਹੁਤ ਜ਼ਿਆਦਾ ਅੱਗੇ ਵੱਧਣ ਵਿੱਚ। ਇਨਾ ਪਰੇਸ਼ਾਨੀਆਂ ਬਹੁਤ। ਚੀਜ਼ਾਂ ਦਾ ਸਾਨੂੰ ਮੁਕਾਬਲਾ ਕਰਨਾ ਪੈਂਦਾ ਪਰ ਜਿਵੇਂ ਹੀ ਅਗਰ ਅਸੀਂ। ਕਿ ਅਗਰ ਅਸੀਂ ਸੋਚਾਂਗੇ ਨਾ ਕਿ ਸਾਡੀ ਜ਼ਿੰਦਗੀ ਜੀਣ 'ਚ ਕੋਈ ਪ੍ਰੋਬਲਮਸ ਨਹੀਂ ਆਏਗੀ। ਐ ਚੀਜ਼ ਤੇ ਸਮਝ ਲੋ ਭੁਲ ਜਾਉ। ਮੈਂ ਨਹੀਂ ਮੰਨਦੀ ਕਿ ਪ੍ਰੋਬਲਮਸ ਨਹੀਂ ਆਉਂਦੀਆਂ। ਪ੍ਰੋਬਲਮਸ ਬਹੁਤ ਆਉਂਦੀਆਂ ਨੇ ਕਿਉਂਕਿ ਅਗਰ ਹੁਣ। ਮੈਂ ਹੀ ਹਾਂ ਜਿਵੇਂ ਅਸੀਂ ਛੋਟੇ ਸੀ। ਛੋਟੇ ਹੁੰਦੇ ਅਸੀਂ ਬਹੁਤ ਦੇਖੋ ਮਤਲਬ ਮਾਹੌਲ ਐਸਾ ਦੇਖਿਆ। ਠੀਕ-ਠੀਕ ਸੀ ਬਹੁਤ ਮੁਸੀਬ ਮੁਸੀਬਤਾਂ ਦੇਖੀਆਂ ਜੇਵੇਂ-ਜੇਵੇਂ। ਵੱਡੇ ਹੋਏ ਪੜ੍ਹਾਈਆਂ ਲਿਖਾਈਆਂ ਕੀਤੀਆਂ। ਜ਼ਿੰਦਗੀ ਚ ਅੱਗੇ ਵੱਧੇ ਸਭ ਜੋਬ ਵਗੈਰਾ ਲੱਗੀ ਸਭ ਦੀ। ਪੇਰੈਂਟਸ ਨੂੰ ਵੀ ਫਾਇਦਾ ਹੋਇਆ। ਪਹਿਲੇ ਉਹਨਾਂ ਨੇ ਵੀ ਬੋਤ ਪਰੀ ਪ੍ਰੋਬਲਮ ਫੇਸ ਕੀਤੀਆਂ ਕੁਛ ਵੀ ਨੀ ਹੁੰਦਾ ਸੀ। ਮਤਲਬ ਮੇਨ ਪੁਆਇੰਟ ਏ ਕਿ ਜਦੋਂ ਤੱਕ ਅਸੀਂ ਜ਼ਿੰਦਗੀ 'ਚ ਪ੍ਰੋਬਲਮ ਨੂੰ ਫੇਸ ਨੀ ਕਰਾਂਗੇ ਨਾ। ਸਾਨੂੰ ਜ਼ਿੰਦਗੀ ਜੀਣ ਦਾ‌ ਮਜ਼ਾ ਵੀ ਨੀ ਆਏ, ਕੇ ਨਈ।
ਬਿਲਕੁਲ।
ਹਾਂਜੀ। ਉਸ ਹਿਸਾਬ ਨਾਲ ਅਗਰ ਅਸੀਂ।
ਹੂੰ
ਜਿਹੜੇ ਇਹ ਅਮੀਰ ਲੋਕ ਹੁੰਦੇ ਨੇ। ਇਨ੍ਹਾ ਦਾ ਲਾਇਫ ਪ੍ਰੋਬਲਮ ਹੁੰਦੀਆ ਨੀ ਹੋਣੀਆਂ, ਜਾ ਹੁੰਦੀਆ ਹੋਣੀਆਂ।
ਹੁੰਦੀ ਹੈ ਜੀ ਹੁੰਦੀ ਹੈ ਪਹਿਲੇ ਉਹਨਾਂ ਦੇ ਫਾਦਰ। ਘਰ ਦੇ ਵਡੇੱ ਸਟਰਗਲ ਕਰਦੇ ਨੇ ਤਾਂ ਹੀ ਜਾ ਕੇ ਅਗੇ ਜਿਹੜੇ ਉਹਨਾ ਦੀ ਔਲਾਦ ਏ। ਤਾਂ ਹੀ ਜਾ ਕੇ ਸੁੱਖ ਲੈਂਦੀ ਹੈ।
ਹਮ ਹ ਗੱਲ ਤੇ ਹੈਇਏ ਜਿੰਦਗੀ ਚ ਪ੍ਰੋਬਲਮ ਤੇ ਆਉਂਦੀਆਂ ਆਂਦੀਆਂ।
ਕਿ ਕਿਉਂਕਿ ਕੱਲ ਮੈਂ ਇੱਕ ਜਗ੍ਹਾ ਤੇ ਗਿਆ ਇੱਕ ਜ।
ਇਹ ਚੀਜ਼ ਹੈਗੀ ਹੈ ਕਿ ਅਗਰ ਅਸੀਂ ਲਾਈਫ ਵਿੱਚ ਥੋੜ੍ਹਾ ਸਟਰਗਲ ਕਰਨੇ ਹਾਂ ਸਾਨੂੰ। ਪੈਸੇ ਦੀ ਇੰਪੋਰਟੈਂਸ ਦਾ ਪਤਾ ਹੁੰਦਾ ਹੈ ਕਿ ਸਾਡੇ। ਅਸੀਂ ਅੱਜ ਪੈਸੇ ਨੂੰ ਕਿਸ ਤਰੀਕੇ ਯੂਜ ਕਰੀਏ ਕਿਉਂਕਿ ਕਈ ਅਸੀਂ ਦੇਖੇ ਨੇ ਦੇਖੋ। ਬੱਚੇ ਇਜ ਮਾਂ। ਚਾਹੁੰਦੇ ਨੇ ਪੈਸਿਆਂ ਨੂੰ ਜਿੱਦਾਂ ਕੋਈ ਪਤਾ ਨੀ ਪੇੜਾਂ ਉੱਤੇ ਨੋਟ ਨਹੀਂ ਛੁਪਦੇ। ਉਝ ਪਰ ਅਗਰ ਅਸੀਂ ਨੋਰਮਲ ਫੈਮਿਲੀ ਦੇ ਬੱਚੇ ਦੇਖਾਂਗੇ ਨਾ। ਨੋਰਮਲ ਫੈਮਲੀ ਦੇ ਉਹ ਕਦੀ ਵੀ ਪੈਸੇ ਨੂੰ ਬੇਫਿਜੁਲ 'ਚ ਵੇਸਟ ਨਹੀਂ ਕਰਨ, ਕਦੀ ਵੀ ਨਹੀ। ਉਹ ਹਮੇਸ਼ਾ ਪਹਿਲੇ ਸੋਚਣਗੇ ਉਹਨਾਂ ਨੂੰ ਯਾਦ ਆਏਗਾ। ਜੇ ਅਸੀਂ ਕਿੰਝ ਸਟਰਗਲ ਕੀਤਾ ਕਿੰਝ ਨੌਕਰੀਆਂ ਕੀਤੀਆਂ ਸਾਡੇ ਮਾਂ ਪਿਓ ਨੇ ਕਿੰਜ ਸਾਨੂੰ ਪੜ੍ਹਾਇਆ। ਇਸ ਕਰਕੇ ਇੱਕ ਮਿਡਲ ਕਲਾਸ ਫੈਮਲੀ ਦਾ ਬੱਚਾ ਬਹੁਤ ਸੋਚ ਸਮਝ ਕੇ ਪੈਸੇ ਵੇਸਟ ਕਰੇਗਾ। ਔਰ ਜਿਹੜਾ ਇੱਕ ਅਮੀਰ ਬੱਚਾ ਐ। ਜਿਹਨੇ ਆਪਣੇ ਖੁਦ ਸਟਰਗਲ ਨੀ ਕੀਤਾ। ਪਰ ਉਹਦੇ ਮਾਂ ਪਿਓ ਨੂੰ ਉਹਨੇ ਜ਼ਿਆਦਾ ਸਟਰਗਲ ਕਰਦੇ ਹੋਏ ਦੇਖਿਆ ਨੀ, ਕੀਤਾ ਤੇ ਹੋਏਗਾ। ਪਰ ਅਮੀਰੀ 'ਚ ਹਰ ਚੀਜ਼ ਹਰ ਐਸ਼ੋ ਆਰਾਮ ਪੂਰਾ ਹੋਇਆ ਜ਼ਿੰਦਗੀ। ਬੜੀ ਖੁੱਲੇ ਮਜ਼ੇ ਨਾਲ ਜੀ ਉਹਨੂੰ ਇਹ ਚੀਜ਼ਾਂ ਦਾ ਬਹੁਤ ਘੱਟ ਪਤਾ ਹੁੰਦਾ ਐ। ਮੈਂ ਆਪਣੀ ਲਾਈਫ ਵਿਚ ਖੁਦ ਦੇਖਿਆ ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੇ ਨੇ। ਨੋਰਮਲ ਬੰਦੇ ਇਹ ਚੀਜ਼ਾਂ ਦਾ ਬਿਲਕੁਲ ਵੀ ਨੀ ਪਤਾ ਹੁੰਦਾ। ਜਾਂ ਫੇਰ, ਜਿਹੜੇ ਪਹਿਲੇ ਟਾਈਮ ਦੇ ਲੋਕ ਹੁੰਦੇ ਸਾਅ ਆਜ ਤੋਂ ਮਤਲਬ ਸਮਝ ਲੋ ਅਗਰ ਅਸੀ ਤੀ ਸਾਲ ਪਿੱਛੇ ਚਲੇ ਜੀਏ। ਉਹਨਾਂ ਨੇ ਆਪਣੀ ਲਾਈਫ ਵਿੱਚ ਬੜਾ ਸਟਰਗਲ ਕੀਤਾ ਮੋਸਟਲੀ ਲੋਕਾਂ ਨੇ। ਜ਼ਿਆਦਾਤਰ ਲੋਕਾਂ ਨੇ। ਮਤਲਬ ਜਿਹੜੇ ਉਸ ਤੋਂ ਬਾਅਦ ਪਹਿਲੇ ਜਿਹੜੀਆਂ ਇੰਨੀ ਲੜਾਈਆਂ, ਝਗੜੇ ਹੋਏ ਉਹ ਚੀਜ਼ ਅਗਰ ਆਏ ਦੇ ਬੱਚੇ ਦੇਖ ਲੈਣ ਨਾ ਮਤਲਬ ਉਹਨਾਂ ਦੇ ਦਿਮਾਗ ਖ਼ਰਾਬ ਹੋ ਜੇ, ਪਰੇਸ਼ਾਨ ਹੋ ਜਾਣ। ਪਹਿਲੀ ਗੱਲ ਤੇ ਮਾਂ ਪਿਓ ਵੀ ਪਰੇਸ਼ਾਨ ਹੋ ਜਾਂਦੇ ਨੇ ਹਾਏ ਸਾਡੇ ਬੱਚੇ ਨੂੰ ਕੁਛ ਨਾ ਜਿਹੜੇ ਪਹਿਲੇ ਵੀ ਬੱਚੇ ਸੀ ਜਿਹੜਾ ਨੇ ਉੱਨੀ ਸੌ ਸੰਤਾਲੀ 'ਚ ਇੰਨੀਆ ਲੜਾਈਆਂ, ਝਗੜੇ ਤੋਂ ਬੱਚ-ਬੱਚ ਕੇ ਵਿਚਾਰੇ ਮਤਲਬ ਆਪਣੀਆਂ ਅੱਖਾਂ ਦੇ ਸਾਹਮਣੇ ਕਈ ਬਚ ਗਿਆ ਏ ਕਈ ਉੱਥੇ ਰਹਿ ਗੇ ਯੇ ਵੋ ਬਹੁਤ ਤ ਪ੍ਰੋਬਲਮ ਅੱਜ ਦੇ ਟਾਈਮ ਦੇ ਬੱਚੇ ਉਹ ਚੀਜ਼ਾਂ ਨੀ ਵੇਖ ਪਾਦੇ। ਹਨਾ।
ਬਿਲਕੁਲ।
ਅੱਜ ਦੇ ਟਾਈਮ ਵਿੱਚ ਬਿਲਕੁਲ ਵੀ ਉਹ ਚੀਜ਼ਾਂ ਨੀ ਵੇਖ ਸਕਦੇ, ਔਰ ਜ਼ਿੰਦਗੀ ਤਾਂ ਈ ਅੱਛੀ ਲੱਗਦੀ ਏ ਜਿੰਦੇ ਹੋਏ ਕਿ ਅਗਰ ਅਸੀਂ ਮੁਸੀਬਤਾਂ ਵੀ ਦੇਖੀਏ ਔਰ ਅਸੀਂ ਅੱਛੇ ਤਰੀਕੇ ਨਾਲ ਰਈਏ ਵੀ ਖ਼ੁਸ਼ ਵੀ ਰਈਏ। ਦੁੱਖ ਵੀ ਰ ਉਈ ਕਹਿੰਦੇ ਨੇ ਨਾ ਤਾਈ ਤਾਂ ਕਹਿੰਦੇ ਨੇ ਕਿ ਦੁੱਖ ਵੀ ਆਉਣੇ ਜ਼ਰੂਰੀ ਨੇ ਸੁੱਖ ਵੀ ਆਉਦੇ ਨੇ ਦੁੱਖ ਆਉਣਗੇ ਜ਼ਿੰਦਗੀ 'ਚ- ਤੇ ਕਈ ਵਾਰ ਅਸੀ ਰੱਬ ਨੂੰ ਵੀ ਤਾਂ ਹੀ ਯਾਦ ਕਰਨੇ ਆ ਸਹੀ ਗੱਲ ਨਾ
ਬਿਲਕੁਲ ਅਸੀ ਸੁੱਖਾਂ ਥੋੜ੍ਹੀ ਯਾਦ ਕਰਾਂਗੇ
ਸਾਡੀ ਸੂੱਖੇ 'ਚ ਅਸੀਂ ਬਹੁਤ ਘੱਟ ਯਾਦ ਕਰਨੇ ਹਾਂ ਸਾਡੀ ਜ਼ਿੰਦਗੀ 'ਚ ਅਸੀ ਲਾਈਫ ਚੱਲ ਰਹੀ ਹੈ। ਨਾ ਬਹੁਤ ਸਮੂਥ- ਬੜੀ ਵਧੀਆ ਚੱਲਦੀ ਜਾ ਰਹੀ ਚੱਲਦੀ ਜਾ ਰਹੀ ਰੋਟੀ ਪਾਣੀ ਖਾ ਪੀ ਰਹੇ ਹ ਸਵੇਰੇ ਸ਼ਾਮੀ ਕਈ ਵਾਰ ਸਾਨੂੰ ਗੁਰਦੁਆਰਾ ਯਾਦ ਨਹੀਂ ਆਉਦਾ ਪਰ ਇਨ ਕੇਸ ਸਾਡੀ ਲਾਈਫ ਵਿਚ ਕੋਈ ਦੁੱਖ ਆਉਂਦੇ ਨਾ ਸਭ ਤੋਂ ਪਹਿਲਾਂ ਇਹ ਸੱਚੇ ਪਾਤਸ਼ਾਹ ਸਭ ਕੁਛ ਠੀਕ ਕਰੀ ਫੇਰ ਅਸੀਂ ਗੁਰਦੁਆਰੇ ਵੀ ਜਾਂਨੇ। ਐ ਵੀ ਕਹਿੰਨੇ ਹਾਂ ਮੈਂ ਪ੍ਰਸ਼ਾਦ ਕਰਾਵਾਂਗਾ ਯੇ ਕਰਾਂਗਾ ਵੋ ਕਰਾਂਗਾ। ਮੇਰੀ ਲਾਈਫ ਠੀਕ ਕਰਦੇ ਇਹ ਸੱਚੇ ਪਾਤਸ਼ਾਹ, ਅਸੀ ਬਹੁਤ ਮਤਲਬ ਕਹਿੰਦੇ ਦੁਖ ਆਣੇ ਵੀ ਜ਼ਰੂਰੀ ਨੇ ਸਾਨੂੰ ਰੱਬ ਤਾਂ ਯਾਦ ਆਂਦਾ। ਹੋਰਸ ਅਗਰ ਦੁੱਖ 'ਚ ਰੱਬ ਨੂੰ ਯਾਦ ਕਰਾਂਗੇ ਤੇ ਆਪੇ ਸੋਖਾ ਹੋਜੇਗਾ। ਦੁੱਖ-ਸੁੱਖ ਦੋਨੋ ਬਹੁਤ ਜ਼ਰੂਰੀ ਨ ਦੁੱਖ-ਸੁੱਖ ਜ਼ਿੰਦਗੀ ਦਾ ਨਾ ਮੇਨ ਪੁਆਇੰਟ ਹੈਗੇ ਨੇ, ਮੇਨ ਪਾਰਟ। ਕੋਈ ਐਸਾ ਬੰਦਾ ਨੀ ਐ ਮੇਰੇ ਹਿਸਾਬ ਨਾਲ ਅਮੀਰ ਬੰਦਾ ਵੀ ਐਸਾ ਨੀ ਹੋਏਗਾ। ਕਿ ਜਿਹਦੀ ਲਾਈਫ ਵਿਚ ਦੁੱਖ ਨੀ ਹੈਗਾ, ਕੋਈ ਬਿਮਾਰ ਜਾਂ ਕੁੱਛ ਅਮੀਰ ਬੰਦਿਆਂ ਨੂੰ ਤੇ ਬਲਕਿ ਮੇਰੇ ਹਿਸਾਬ ਨਾਲ ਕੁੱਝ ਜ਼ਿਆਦਾ ਈ ਬਿਮਾਰੀਆਂ ਹੁੰਦੀਆਂ ਉਹਨਾਂ ਦੀ ਲਾਈਫ ਜ਼ਿਆਦਾ ਸਟਰਗਲ ਵਿਚ ਹੁੰਦੀ ਹਰ ਵੇਲੇ ਡਾਕਟਰਾਂ ਕੋਲ ਜਾਂਦੇ ਪ ਨੇ ਕਦੀ ਵਡੇ ਵਡੇ ਡਾਕਟਰ ਆਏ ਇਨਾ ਪੈਸਾ ਉਥੇ ਲੁਟਉਦੇ ਵੀ ਨੇ ਬਹੁਤ ਹੁੰਦਾ ਕਿ ਦੁੱਖ ਅਸੀ ਸੋਚਦੇ ਹਾਂ ਕਿ ਹਰ ਕੋਈ ਆਪਣੇ ਘਰ ਬਹਿਕੇ ਬਹੁਤ ਖੁਸ਼ ਸੀ ਪਰ ਐਸਾ ਨਹੀਂ ਹੈਗਾ ਕਿ ਖੁਸ਼ ਵੀ ਹੋਰ ਤੁਸੀ ਦੱਸੋ-
ਕਿਉਕਿ ਆ ਕਿਉਕਿ ਅੱਜ ਦੇ ਟਾਈਮ ਜਿੰਨਾ ਜਿਹਦੇ ਕੋਲ ਜ਼ਿਆਦਾ ਪੈਸਾ ਹੋਏਗਾ ਉਨੀਆਂ ਨੂੰ ਬਿਮਾਰੀਆਂ ਕਦੀ ਕੋਈ ਬੀ ਪੀ ਦੀ ਗੋਲੀ ਲੱਗੀ ਹੋਈ ਹੈ। ਕਿਸੇ ਨੂੰ ਸ਼ੂਗਰ ਦੀ ਗੋਲੀ ਲੱਗੀ ਅਸੀ ਸਿਰਫ ਸੋਚ ਰਹੇ ਹਾਂ ਘਰ ਬੈਠ ਕੇ ਬਈ ਇਹ ਬੰਦਾ ਕਿੰਨਾ ਅਮੀਰ ਹੈਗਾ ਉਹਨੂੰ ਪੁੱਛੋ ਨਾ ਜਿਹੜਾ ਬੰਦਾ ਤਿੰਨੋਂ ਟਾਈਮ ਦੀ ਦਵਾਈਆਂ ਖਾ ਰਿਹਾ ਸਾਰੇ ਦਿਨ ਬੈਠਾ ਕਿਉਕਿ ਉਹਦਾ ਮਾਲ ਉਹ, ਉਹ ਕੰਮ ਕਰ ਰਿਹਾ ਉਹਦੀ ਉਹਦੇ ਮਾਲ ਜਾ ਰਿਹਾ ਤਾਂ ਟੈਨਸ਼ਨ ਏ ਨਈਂ ਜਾ ਰਹੇ ਕਰੋ, ਕਰੋੜ ਰੋਪੇ ਦਾ ਮਾਲ ਪਿਆ ਤਾਂ ਟੈਂਸ਼ਨ ਹੈਕਿ
ਸੁਣੋ ਜਿੰਨਾ ਕਈ ਲੋਕਾਂ ਦੀ ਫੈਕਟਰੀਆਂ ਆਉਦੀਆਂ ਨੇਂ ਹੁਣ ਅਸੀ ਕਹਿਣੇ ਆਂ ਹਾਏ ਆ ਤੇ ਫੈਕਟਰੀ ਦਾ ਮਾਲਕ ਏ ਇਹਨੂੰ ਕੀ ਟੈਂਸ਼ਨ ਹੈਗੀ। ਅਸੀ ਕਹਿਦੇ ਆਂ ਨਾਂ ਪਰ ਸਭ ਤੋਂ ਵੱਡੀ ਟੈਂਨਸ਼ਨ ਅਗਰ ਉਹਨੇਂ ਆਪਣੇ ਅੰਡਰ ਫੈਕਟਰੀ ਦੇ ਵਿਚ ਪੰਜਾਹ ਬੰਦੇ ਲਾਏ ਨੇਂ, ਉਹਨਾਂ ਨੇ ਪੰਜਾਹ ਨੂੰ ਵੀਹ ਵੀਹ ਤਰੀਹ ਤੀਹ ਚਾਰ ਦੇ ਨਾਂ ਹੁੰਦੇ ਹਰ ਮਹੀਨੇਂ ਦਾ ਤੇ ਕਿੰਨਾ ਪੈਸਾ ਤੇ ਉਹਦਾ ਜਾਂਦਾ ਔਰ ਅਗਰ ਸਾਡੇ ਪੱਲਿਓ ਜਾਵੇ ਸਾਨੂੰ ਕਿੰਨੇ ਹੋਲ ਪੈਣ। ਲੇਬਰ ਨੂੰ ਦੇਣਾ ਇਕਾਂਓਟ ਮ ਇਕਾਂਓ ਦਾ ਕੰਮ ਕਰਾ ਰਿਹਾ ਉਹਨੂੰ ਦੇਣਾ ਮੈਨੇਜਮੈਟ ਦਾ ਕੰਮ ਕਰਾ ਰਿਹਾ ਉਹਨੂੰ ਦੇਣਾ। ਬਿਜਲੀ ਦੇ ਬਿਲ ਭਰਨਾ ਯੇ ਵੋ ਮਤਲਬ ਬਹੁਤ ਉਹਦੇ ਖਰਚੇ ਹੁੰਦੇ ਨੇਂ, ਅਸੀ ਸੋਚਦੇ ਆਂ ਕਿ ਉਹਨੂੰ ਬੜਾ ਪ੍ਰੋਫਿਟ ਹੋ ਰਿਆ, ਠੀਕ ਐ, ਹੁੰਦਾ ਵੀ ਹੋਏਗਾ। ਪਰ ਉਹ, ਉਹ ਫਿਰ ਮਿਹਨਤ ਵੀ ਤਾਂ ਪੂਰੀ ਕਰਨੇ ਨਾਂ ਦਿਮਾਗ ਕਿੰਨਾ ਯੂਜ ਕਰ ਰਿਹਾ ਆਪਣਾ, ਦਿਮਾਗ ਕਿੰਨਾ ਯੂਜ ਕਰ ਰਿਹਾ। ਕਈ ਲੋਕ ਨੇਂ ਦਿਮਾਗ ਯੂਜ ਨਈਂ ਕਰਨਾ ਚੱਲ ਬਈ ਦਾਜ਼ਾਰ ਦੀ ਨੌਕਰੀ ਕਰਦਾ ਪੇ ਨਾਲ ਰੋਟੀ-ਪਾਣੀ ਮਿਲਦੀ ਪਈ ਏ। ਲੋਨ ਨੂੰ ਲੈ ਕੇ ਕੰਮ ਚੱਲਦਾ ਪਿਆ, ਬਸ ਲੋਨ ਲਓ ਤੇ ਆਪਣਾ ਕੰਮ ਚਲਾਓ। ਫਾਲਤੂ ਮਿਹਨਤ ਕਰਨ ਦੀ, ਅਮੀਰ ਲੋਕ ਜਿਹੜੇ ਮਿਹਨਤ ਵੀ ਬਹੁਤ ਕਰਦੇ। ਆਪਣਾ ਦਿਮਾਗ ਇੰਨਾ ਚਲਾਉਂਦੇ ਨੇਂ, ਕਿ ਅਸੀਂ ਹੋਰ ਬਿਜਨਸ ਕਿੰਝ ਕਰੀਏ। ਬਿਜਨਸ ਇੰਪਰੂਵ ਕਰੀਏ, ਹੋਰ ਕਿਹੜੇ ਤਰੀਕੇ ਲਾਈਏ ਮਤਲਬ ਉਹ ਆਪਣਾ ਬਹੁਤ ਦਿਮਾਗ ਚਲਾਉਂਦੇ ਨੇਂ, ਕਿ ਉਹਨਾਂ ਦਾ ਜਿਹੜਾ ਹੁੰਦਾ ਨਾਂ ਮਤਲਬ, ਪੈਸਾ ਬਣਾਉਣ ਵੱਲ ਬਹੁਤ ਧਿਆਨ ਦਿੰਦਾ। ਔਰ ਜਿਹੜੇ ਮਿਡਲ ਕਲਾਸ ਨੇਂ, ਕਈ ਲੋਕ ਇਹ ਹੁੰਦੇ ਨੇਂ, ਦਸ ਹਜ਼ਾਰ ਆਏ ਨਾਂ ਉਹਨੇ ਦਸ ਹਜ਼ਾਰ ਹੀ ਖ਼ਤਮ ਕਰਨਾ। ਉਹ ਵਾਲਾ ਕੰਮ ਹੋ ਗਿਆ, ਆਮਦਨੀ ਆਠੰਨੀ ਤੇ ਖਰਚਾ ਰੂਪਈਆ ਦਸ ਹਜ਼ਾਰ ਇਨਕਮ ਹੋਏਗੀ, ਤੇ ਵੀਹ ਹਜ਼ਾਰ ਉਹਦਾ ਖਰਚਾ। ਤਾਂ ਹੀ ਕਹਿੰਦੇ ਨੇਂ, ਗਰੀਬ ਬੰਦਾ ਤਾਂ ਈ ਅੱਗੇ ਨਈਂ ਵਧਦਾ, ਜਿਹੜਾ ਇਕ ਮਿਡਲ ਕਲਾਸ ਫੈਮਲੀ ਦਾ ਬੰਦਾ ਹੁੰਦਾ ਐ ਇਹ ਰੀਜ਼ਨ ਦੀ ਵਦਾ, ਵਜ੍ਹਾ ਤੋਂ ਨਾਂ ਉਹ ਅੱਗੇ ਨਈਂ ਵੱਧ ਪਾਂਦਾ। ਕਿਉਂ ਕਿਉਂਕਿ ਉਹਦੇ ਖਰਚੇ ਜ਼ਿਆਦਾ ਔਰ ਇਨਕਮ ਘੱਟ ਹੁੰਦੀ ਐ। ਇਨਕਮ ਇੰਨੀ ਘੱਟ ਹੈਗੀ ਐ। ਕਿ ਤੂੰ ਸਕਦਾ ਹੁਣ ਫੇਰ ਤੁਸੀ ਬਲੇਮ ਕਰਦੇ ਔ ਅਮੀਰਾਂ ਨੂੰ, ਅਮੀਰਾਂ ਨੂੰ ਬਲੇਮ ਕਰਨ ਦਾ ਮਤਲਬ ਈ ਨਈਂ ਐ। ਕਿਉ ਵੇਖ, ਨੇ ਇੰਨੀ ਫੈਕਟਰੀ ਪਾਈ ਦੀ ਐ। ਉਹ ਤੇ ਫੈਕਟਰੀ ਦਾ ਮਾਲਕ ਏ, ਉਹਦੇ ਕੋਲ ਕੋਈ ਕਮੀ ਨੀਂ ਐ। ਅਗਰ ਉਹਦੇ ਕੋਲ ਕਮੀ ਨਹੀਂ ਹੈਗੀ ਤੇ ਉਹ ਆਪਣਾ ਦਿਮਾਗ ਵੀ ਯੂਜ ਕਰ ਰਿਹਾ ਆਪਣਾ। ਟਾਈਮ ਵੀ ਦੇ ਰਿਹਾ ਔਰ ਅਗਰ ਉਹ ਲੱਖ ਰੁਪਇਆ ਕਮਾ ਰੈ ਐ ਨਾਂ ਉਹ ਲੱਖ ਰੁਪਇਆ ਲਗਾ ਨਹੀਂ ਰਿਹਾ
ਉਹ ਲੱਖ ਰੁਪਏ ਕਮਾ ਰਿਹਾ ਤੇ ਦਸ ਲੱਖ ਰੁਪਏ ਉਹਨੇਂ ਲਾਏ ਹੋਏ ਓਨੇ ਤਾਂ ਜਾ ਕੇ ਉਹਦਾ ਲੱਖ ਰੁਪਇਆ ਆ ਰਿਹਾ।
ਹਾਂ, ਅਗਰ ਉਹ ਲੱਖ ਰੁਪਇਆ ਕਮਾ ਰਿਹਾ ਨਾਂ
ਲੱਖ ਰੁਪਇਏ ਉਹਦਾ ਖਤਮ, ਉਹਨੂੰ ਇਹ ਨੀਂ ਪਤਾ ਕਿ ਇਹ ਵਾਪਸੀ ਮੈਨੂੰ ਆਉਣਾ ਵੀ ਨਈਂ।
ਕਿਸੇ ਮਿਡਲ ਕਲਾਸ ਬੰਦੇ ਨੇਂ ਲੱਖ ਰੁਪਇਆ ਫੜਾਈਏ ਨਾ, ਚੱਟੇ ਚ ਲੱਖ ਰੁਪਇਆ ਖਤਮ ਕਰਕੇ ਆ ਜਾ ਕਿਉਂਕਿ, ਬਿਜਨਸਮੈਨ ਵਾਲਾ ਦਿਮਾਗ ਨੀਂ ਹੈਗਾ। ਬਿਜਨਸਮੈਨ ਦਾ ਦਿਮਾਗ ਵੀ ਇੱਕ ਅਲੱਗ ਹੀ ਹੁੰਦਾ। ਅਸੀਂ ਬਿਜਨਸ ਨੂੰ ਕਿੰਝ ਵਧਾਣਾ ਐ, ਇਹਦੇ ਵਾਸਤੇ ਵੀ ਸਾਨੂੰ ਬੜਾ ਕੁੱਛ ਸੋਚਣਾ ਪੈਂਦਾ ਐ। ਕਈ ਵਾਰ ਸਾਨੂੰ ਆਪਣੇ ਫਰੈਂਡ ਸਰਕਲ ਇੱਚ, ਪਾਰਟਨਰਸ਼ਿਪ ਇੱਚ, ਆਪਣੇ ਫੈਮਲੀ ਚ ਕਿਸੇ ਭਰਾ ਨਾਲ ਬਹਿ ਕੇ ਡਿਸਕਸ ਕਰਨਾ ਪੈਂਦਾ ਐ, ਇਹ ਚੀਜ਼ਾਂ ਨੂੰ ਮਤਲਬ ਅਸੀਂ ਇਹ ਚੀਜ਼ਾਂ ਤੇ ਬਿਮਾਰ ਦਿਮਾਗ ਲਾਾਂਦੇ ਗਲਤ ਚੀਜ਼ਾਂ ਤੇ ਨੀ ਗਲਤ ਮਲਤ ਸੋਚ ੱਚੜ ਆਈਏ ਹੈ ਲੜਾਈਆਂ ਵੱਲ ਧਿਆਨ ਜਿੰਨਾ ਅਸੀਂ ਬਿਜਨਸ ਨੂੰ ਇੰਪਰੂਵ ਕਰਨ ਵੱਲ ਦਿਮਾਗ ਲਗਾਉਣੇ ਨਾ ਉਹ ਸਾਡਾ ਬਿਜਨਸ ਗਰੋ ਕਰੇਗਾ। ਮਿਡਲ ਕਲਾਸ ਬੰਦਾ ਦ ਜਾ ਰਹੀ ਕਮੀ ਨਾ ਉਹਦੇ ਚ ਹੀ ਕੁਸ਼ ਛੋੜ ਪਰੇ ਮੈਂ ਉਹਨ ਲੈ ਕੇ ਕਰਾਂਗੀ। ਉਹਦਾ ਦਿਮਾਗ ਓਦਾਂ ਸਜਾਅ ਵਿੱਚ ਸੈੱਟ ਹੈਗਾ ਉਹ ਇਹ ਨੀ ਸੋਚੇਗਾ। ਵੀ ਚੱਲ ਮੈਂ ਕਿਧਰੋਂ ਨਾ ਕਿਧਰੋਂ ਕੋਈ ਐਡਜਸਟਮੈਂਟ ਕਰਕੇ ਬਿਜਨਸ ਕਰ ਹਨਾ ਵੀ ਛੋਟਾ ਮੋਟਾ ਕਰਾਂ, ਕਿ ਮੈਂ ਦ ਹਜ਼ਾਰ ਅਗਰ ਕਮਾ ਰਿਹਾ ਤੇ ਉਹਦੇ ਦੋ ਇੱਕ ਹਜ਼ਾਰ ਹਰ ਮਹੀਨੇ ਕੱਢਾਂ ਮੈਂ, ਆਪਣੇ ਪੈਸੇ ਦੀ ਇਨਵੈਸਟਮੈਂਟ ਕਰਾਂ ਥੋੜਾ ਪੈਸਾ ਬਚਾਵਾਂ ਉਸ ਤੋਂ ਬਾਅਦ ਉਹਨੂੰ ਬਿਜਨਸ ਵਿੱਚ ਉਹ ਕਹਿੰਦਾ ਨਾ ਨਾ ਦਾਏ ਨੇ ਨਾ ਸਾਰੇ ਖ਼ਤਮ ਹੀ ਕਰਨੇ ਨੇ ਹੁਣੇ ਆਉਂਦੇ ਬਾਹਰ ਚੋਣੇ ਤੇ ਖਰਚੇ ਪਹਿਲੇ ਕਿੰਨੇ ਹੁੰਦੇ ਦੇਣੇ ਇੱਥੇ ਦੇਣਾ ਫਲਾਣੇ ਨੂੰ ਦੇਣਾ ਟਮਕਾਣੇ ਨੂੰ ਦੇਣਾ।
ਇੱਕੀਜੀ ਗੱਲਦਾ ਕਦੀ ਗੱਲ ਲੈ ਸਰੀਆ ਲੈਣ ਗਿਆ ਸੀ ਇੱਕ
ਹਾਂਜੀ ਹਾਂਜੀ।
ਵਆ ਔਰ ਚਾਦਰ ਉਹ ਮਾਂ ਬੇਟੀੇ ਦੋਨੋ ਅਲਗ ਦੁਕਾਨ ਤੇ ਬੈਠੇ ਮਤਲਬ ਇੱਕੋ ਜਗ੍ਹਾ ਬੈਠੇ ਹੋਏ ਸੀ
ਹਮ ਹਮ ਹਮ ਹਾਂਜੀ।
ਆਪਾਂ ਇੰਨਾ ਅਗਰ ਆਪਾਂ ਸਰੀਆ ਵੇਚਦੇ, ਸਾਨੂੰ ਰੋਜ਼ ਦੇ ਮਤਲਬ ਮੋਟਾ ਮੋਟਾ ਪੰਦਰਾਂ ਹਜ਼ਾਰ ਰੁਪਏ ਬੱਚ ਜਾਂਦੇ ਨੇ। ਮਤਲਬ ਪੰਦਰਾਂ ਹਜ਼ਾਰ ਰੁਪਏ ਦਿਹਾੜੀ ਮੈਨੂੰ ਅੰਦਰ ਆ ਕੇ ਨਾ ਤੇ ਉਹ ਚ ਸੈਟੀਸਫਾਈ ਤਾਂ ਵੀ ਨੀ ਹੋ ਪਾਏ। ਕਹਿੰਦਾ ਪੰਦਰਾਂ ਹਜ਼ਾਰ ਚ ਕੀ ਬਣੇਗਾ।
ਸਹੀ ਗੱਲ।
ਤੇ ਸਾਡੇ ਵਰਗਾ ਕੋਈ ਹਜ਼ਾਰ ਦੋ ਹਜ਼ਾਰ ਰੁਪਏ ਦਿਹਾੜੀ ਲੱਗ ਜੇ ਬਹੁਤ ਹੈਗੀ। ਪਰ ਅਮੀਰ ਬੰਦੇ ਥੋੜੀ ਨਾ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਡੇਲੀ ਡੇਲੀ ਦੇ ਪਰ ਬਚਣ ਤਾ ਜਾ ਕੇ ਉਹਨਾਂ ਦਾ ਕੰਮ ਬਣਦਾ ਜੀ। ਲੇਬਰ ਦਾ ਵੀ ਕੱਢਣਾ ਆਪਣਾ ਵੀ ਵੇਖਣਾ ਲਾਈਟ ਦਾ ਵੇਖਣਾ ਬਿਜਲੀ ਦਾ ਵੇਖਣਾ। ਜਿੰਨੀ ਜਗ੍ਹਾ ਹੈਗੀ ਐ ਜਿਹਦਾ ਲੋਨ ਏ ਹਰ ਕੋਈ ਸੋਚਦਾ।
ਅਗਰ ਇੱਕ ਵਾਰੀ ਅਸੀਂ ਬਿਜਨਸਮੈਨ ਦੇ ਦਿਮਾਗ ਨਾਲ ਸੋਚਣ ਲੱਗ ਜਾਈਏ ਨਾ ਤੇ ਸਾਡਾ ਬਿਜਨਸ ਜ਼ਰੂਰ ਗ ਕਰਦਾ ਜ਼ਰੂਰ ਹੰਡਰਡ ਐਂ
ਕੱਟੋਂ
ਸੈਂਟ ਔਰ ਅਗਰ ਅਸੀਂ ਛੋਟੀ ਸੋਚ ਕਹਿੰਦੇ ਥੋੜ੍ਹੀ ਜਿਹੀ ਆਪਣੀ ਸੋਚ ਨੂੰ ਵੀ ਥੋੜ੍ਹਾ ਵੱ ਡਾ ਕਰਨਾ ਚਾਹੀਦਾ ਕਿ ਨਹੀਂ
ਬਿਲਕੁਲ ਉਹ ਕਹਿੰਦੇ ਸਾਦੀ ਕੱਟੋਕਟ ਬੀਤੀ ਮਹੀਨੇ ਦੀ ਐ ਤੇ ਹੈ
ਸਹੀ ਗੱਲ
ਵੀਹ ਪੱਚੀ ਲੱਖ ਦੀ ਦਰ ਆਉਂਦਾ, ਢਾਈ ਲੱਖ ਚੋਂ ਅਗਰ ਇੱਕ ਲੱਖ ਵੰਡ ਵੀ ਦੇਈਏ ਆਂ ਡੇਢ ਲੱਖ ਰਪ ਪਈਸਾ
ਬਿਲਕੁਲ, ਬਿਲਕੁਲ ਸਹੀ ਗੱਲ ਹੈ। ਤਾਂ ਹੀ ਤੇ ਕਹਿੰਦੇ ਨੇ ਮੈਂ ਹੋਰ ਸੋਚ ਰਹੀ ਹਾਂ ਕਿ ਮੇਰਾ ਥੋੜ੍ਹਾ ਮਾਇੰਡ ਵੱਡਾ ਚੱਲੇ ਬਿਜਨੈਸਮੈਨ ਨਾਲੇ ਮੈਂ ਬਹੁਤ ਮਤਲਬ ਆਪਣੇ ਆਪ ਨੂੰ ਨਾ ਉਹ ਕਰਨਾ ਚਾਹੁੰਦੀ ਹਾ ਪਰ ਕੁਛ ਸਮਝ ਨਹੀਂ ਆਂਦਾ। ਕੀ ਕਰਾਂ ਤੇ ਕਰਾਂ ਕੀ ਬਹੁਤ ਮੇਰਾ ਮਾਇੰਡ ਕਈ ਵਾਰ ਚੱਲਦਾ ਅੱਜ ਬਹੁਤ ਕੁਛ ਸੋਚ ਕਿ ਮੈਂ ਅੱਗੇ ਵੱਦਾ ਮਾਇੰਡ ਚ ਬੜਾ ਆਉਂਦਾ। ਬਸ ਕੀ ਕਰੀਏ ਥੋੜਾ ਲਾਈਫ ਥੋੜੀ ਐਵੇਂ ਚੱਲਦੀ ਏ ਹੋ ਜਾਏਗਾ ਦੀਰੇ ਦੀਰੇ ਠੀਕ।
ਚਲੋ ਠੀਕ ਓਕੇ ਗੁਡ ਨਾਈਟ।